ਹੈਲੋ।
ਹਾਂਜੀ, ਆਵਾਜ਼ ਆ, ਸਤਿ ਸ੍ਰੀ ਅਕਾਲ ਜੀ, ਆਵਾਜ਼ ਆ ਰਹੀ ਹੈ ਜੀ।
ਹਾਂਜੀ, ਆ ਰਹੀ ਹੈ ਜੀ ਆਵਾਜ਼, ਆ ਰਹੀ ਆ। ਹਾਂਜੀ, ਹੋਰ? ਕਿਵੇਂ ਹੋ ਜੀ?
ਹਾਂਜੀ, ਵਧੀਆ ਜੀ। ਤੁਸੀਂ ਦੱਸੋ, ਕੀ ਬਣਾਏ ਜਾਂਦੇ ਸੀ?
ਮੈਂ ਤਾਂ ਸਬਜ਼ੀ-ਸੁਬਜ਼ੀ ਦੀ ਤਿਆਰੀ ਕਰਦੀ ਪਈ ਸੀ ਜੀ।
ਪਛਾਸੀ ਵੀ ਲੱਗੇ ਪਏ ਸੀ, ਸਬਜ਼ੀ ਦੀ ਤਿਆਰੀ ਕਰਨ, ਬੁਆਰੇ ਦੀ ਫਲੀ ਦੀ ਬ ਜਾਂਦੀ ਸੀ।
ਮੈਂ ਤਾਂ ਕਰੇਲੇ ਤਿਆਰ ਕਰਕੇ ਰੱਖੇ ਹੈ ਜੇ। ਹੋਰ, ਤੁਸੀਂ ਕਰਦੀ ਸਬਜ਼ੀ ਖਾਂਦੇ? ਆਪਣਾ ਅੱਜ ਟੋਪਿਕ ਹੈਗਾ ਮਤਲਬ ਫਾਸਟ ਫੂਡਸ ਤੇ।
ਹਾਂਜੀ -ਹਾਂਜੀ ਫਾਸਟ ਫੂਡ 'ਚ ਗਰ ਦਾ ਖਾਣਾ, ਹਾਂਜੀ।
ਤੁਸੀਂ ਆਪ ਮਤਲਬ, ਘਰ ਦਾ ਖਾਣਾ ਖਾਂਦੇ ਹੋ ਜੀ ਜਾਂ ਬਾਹਰ ਦਾ?
ਨਹੀਂ, ਨਹੀਂ ਸਾਨੂੰ ਫਾਸਟ ਫੂਡ ਪਸੰਦ ਈ ਹੈ ਨੀ, ਅਸੀਂ ਘਰਦਾ ਹੀ ਖਾਣਾ ਖਾਂਦੇ ਆ ਜੀ। ਬਾਹਰ ਦਾ ਕੋਈ ਪਸੰਦ ਹੈ ਨੀ ਸਾਨੂੰ।
ਠੀਕ ਹੈ ਜੀ, ਵਧੀਆ ਜੀ, ਉਹ ਮਲ ਉਹ
ਪਤਾ ਈ ਹੈ ਤੁਹਾਨੂੰ ਕਿੰਨੀ ਖਰਾਬ ਕਰਦੀ ਹੈ ਨਾ?
ਬਹੁਤ ਖਰਾਬ ਕਰਦੀ ਹੈ ਜੀ, ਬਾਹਰ ਦੀ ਚੀਜ਼ਾਂ ਤਾਂ ਬੱਚਿਆਂ ਨੂੰ, ਮਤਲਬ ਉਹ ਮੇ- ਏਦਾਂ ਈ ਹੁੰਦਾ ਸਾਰਾ ਕੁਛ ਉਹਦੇ 'ਚ। ਉਹ ਮੇਦਾ ਪਤਾ ਨਹੀਂ, ਕਿੰਨੇ ਦਿਨਾਂ ਦਾ ਹੁੰਦਾ ਹੈ? ਉਹ ਮੇਦਾ ਜਿਵੇਂ ਮੇਦਾ ਪਿੱਤੇ ਨੂੰ ਲੱਗ ਜਾਂਦਾ ਇਹ ਉਹ, ਉਹਨੂੰ ਲੱਗ ਜਾਂਦਾ, ਆਪਣੇ ਲਈ ਵਰ ਨੂੰ ਖਰਾਬ ਕਰਦਾ, ਪਤਾ ਨਹੀਂ ਕਿੰਨੇ ਦਿਨਾਂ ਦਾ ਹੁੰਦਾ? ਬਾਹਰ ਦੀ ਚੀਜ਼ਾਂ ਬਣਾਈਆਂ। ਦੀਆਂ, ਏਨੀ ਗਰਮੀ ਹੋਗੀ ਇੱਕ ਅੱਜ ਤਾਂ, ਵੀ ਇੰਨੀ ਗਰਮੀ ਕਾਰਨ ਜੀ, ਪਤਾ ਨੀ ਕੋਈ ਚੀਜ਼, ਪਤਾ ਨੀ ਕਿੰਨੇ ਦਿਨਾਂ ਦੀ ਬਣੀ ਹੁੰਦੀ ਹੈ? ਤੋ ਆਪਾਂ ਘਰੇ ਲੈ ਕੇ ਆਉਂਦੇ ਆ ਉਹਨਾਂ ਨੂੰ। ਗਰਮੀ ਨੂੰ ਹੋਰ ਖ਼ਰਾਬ ਹੋ ਜਾਂਦੀ। ਦੀ ਏ, ਜਦੋਂ ਖਾਂਦੇ ਹਾਂ ਫਿਰ ਤਾਂ ਮਤਲਬ ਸਰੀਰ ਨੂੰ, ਪੇਟ ਨੂੰ ਖ਼ਰਾਬ ਕਰਦੀ ਹੈ ਜੀ।
ਹਾਂਜੀ-ਹਾਂਜੀ।
ਚੀਜ਼ਾਂ ਖਾਣ ਨਾਲ ਮੋਟਾਪਾ ਕਿੰਨਾ ਆਉਂਦਾ ਜੀ? ਵੇਖੋ ਤੁਸੀਰੀ ਕਿੰਨਾ ਮੋਟਾਪਾ ਪਾ ਗਿਆ, ਅੱਜ-ਕੱਲ੍ਹ ਮੋਟਾਪੇ ਕਾਰਨ ਕਿੰਨੀ ਬਿਮਾਰੀਆਂ ਲੱਗੀਆਂ।
ੀਆਂ ਵਾਧੂ ਬਿਮਾਰੀਆਂ ਲੱਗ ਜਾਂਦੀ ਹੈ ਜੀ। ਹਾਂਜੀ-ਹਾਂਜੀ ਬਿਮਾਰੀਆਂ ਬਹੁਤ ਲੱਗਦੀ ਹੈ ਜੀ।
ਬਹੁਤ ਜਿਆਦਾ ਬਿਮਾਰੀ ਲੱਗਦੀ ਹੈ। ਸਾਰੇ ਮਤਲਬ ਡਾਕਟਰ ਬਹੁਤ ਸਮਝਉਂਦੇ। ਦੇ ਏ, ਵੀ ਮਤਲਬ ਤੁਸੀਂ ਨਾ, ਬਾਹਰ ਦੀ ਚੀਜ਼ਾਂ ਨਾ ਖਾਇਆ ਕਰੋ। ਘਰ ਦਾ ਬਣਿਆ ਖਾਣਾ ਖਾਇਆ ਕਰੋ, ਉਹ ਸਿੰਪਲ ਖਾਣਾ, ਸਾਦਾ ਖਾਣਾ, ਬਾਹਰ ਦੀ ਚੀਜ਼ਾਂ ਵਿੱਚ ਕਿੰਨਾ ਮਸਾਲਾ ਹੁੰਦਾ ਹੈ ਜੀ। ਬਹੁਤ ਜ਼ਿਆਦਾ ਮਸਾਲਾ ਹੁੰਦਾ ਏ, ਉਹ ਮਸਾਲਾ ਮਤਲਬ ਆਪਣੇ ਕਿੰਨਾ ਤੇਜਾਬ ਬਣਦਾ ਮਸਾਲੇ ਨਾਲ।
ਹਾਂਜੀ, ਹਾਂਜੀ ਤੁਹਾਡੀ ਗੱਲ ਸਹੀ ਹੈ ਜੀ।
ਤੇ ਮਸਾਲਾ ਇੰਨਾ ਜਿਆਦਾ ਹੁੰਦਾ ਐ। ਵੀ ਆਪਣੇ ਸਾਰਾ ਦਿਨ, ਆਪਣੇ ਮਤਲਬ ਜੇਰ ਬਣਦਾ ਰਹਿੰਦਾ ਅੰਦਰ ਆਪਣੇ।
ਹਾਂਜੀ।
ਅਸੀਂ ਤਾਂ ਵੀ ਜੀ, ਆਪਣੇ ਘਰ ਦਾ ਹੀ ਖਾਣਾ ਮੰਨਦੇ ਆ ਹੁਣ। ਮੈਂ ਘਰੇ, ਮਤਲਬ ਕਰੇਲੇ ਤਿਆਰ ਕਰਕੇ ਬਣਾਵਾਂਗੀ ਅੱਜ।
ਨਾ ਆਪਣੇ ਕਰ। ਦਾ ਹੀ ਖਾਣਾ ਖਾਂਦੇ ਆ, ਬਾਹਰ ਦਾ ਨੀ ਖਾਂਦੇ ਕੁਛ ਵੀ। ਕਰਦਾ ਹੀ ਖਾਂਦੇ। ਸਾਨੂੰ ਫਾਸਟ ਫੂਟ ਹੈ ਈ ਨੀ ਕਿਸੇ ਨੂੰ ਵੀ ਨੀ ਪਸੰਦ ਹੈ।
ਹੂੰ, ਚਲੋ ਵਧੀਆ ਜੀ, ਘਰਦਾ ਹੀ ਖਾਣਾ, ਬੱਚਿਆਂ ਨੂੰ ਸਮਝਾਉਣਾ ਚਾਹੀਦਾ ਵੀ ਬੱਚੇ ਵੀ ਜਿੰਨਾ ਓਨਾਂ ਹੋ ਸਕੇ। ਘਰਦਾ ਹੀ ਖਾਣਾ ਖਾਣ ਪਰ ਅੱਜ-ਕੱਲ੍ਹ ਨਾ ਟਾਈਮ ਇਹ ਜਾ ਰੇ ਗਿਆ, ਵੀ ਕਿਸੇ ਨੂੰ ਟਾਈਮ ਨੀ ਹੈਗਾ ਜੀ ਮਨਾਉਣ ਦਾ ਘਰੇ। ਅੱਜ-ਕੱਲ੍ਹ। ਸਾਰੇ ਜਨ, ਮਤਲਬ ਬਾਹਰ ਰਹਿੰਦੀ ਹੈ, ਘਰ ਤੋਂ ਬਾਹਰ ਰਹਿੰਦੀ ਦੇਆ ਨੋਕਰੀ ਪੇਸ਼ਾ ਜੇੜੇ ਕੰਮ ਕਰਦੇ ਆ ਓ, ਕਰਲਏ ਇੱਕ ਜਣਾ ਉਹ ਜਿਹੜੇ ਬੰਦਾ ਕੱਲਾ ਮਤਲਬ ਰੇਂਦੈ, ਓ ਕੀ ਖਾਣਾ ਬਣਾ ਲੇਗਾ ਉਹਨੂੰ ਤਾਂ ਇਵੇਂ ਹੁੰਦੈ ਵੀ ਚਲੋ ਬਾਹਰ ਜਾ ਕੇ ਬਾਹਰ ਹੀ ਖਾ ਲੇ, ਪਰ ਜੇ ਓ ਸਵੇਰੇ ਕੋਈ ਕੁਛ ਖਾ ਲੈਂਦਾ ਨਾ ਉਹਨੂੰ ਸ਼ਾਮ ਤੱਕ ਬੁੱਕ ਨੀਂ ਲੱਗਦੀ। ਐਵੇਂ ਸੋਚਦਾ ਲੈ ਛੋਲੇ ਭਟੂਰੇ ਖ ਖਾ ਲੇ ਸਮੋਸੇ ਖਾਲੀਏ ਉਹ ਆਪਾਂ ਸਮੋਸਾ ਇੱਕ ਖਾਵਾਂਗੇ ਨਾ ਸ਼ਾਮ ਤੱਕ ਆਪਾਂ ਨੂੰ ਬੁੱਖ ਨੀਂ ਲੱਗੇਗੀ, ਉਹ ਮੇਦਾ ਇਨਾ ਹੁੰਦਾ ਓਂਦੇ ਚ ਹਾਂ ਮੇਦਾ ਬੋਤ ਜ਼ਿਆਦਾ ਉਂਦੈ ਉਂ ਹਾਂ ਤਲੀਆ ਚੀਜ਼ਾਂ ਓਂਦੀ ਐ ਜੀ। ਤਾਂ ਕਰਕੇ ਆਪਾਂ ਨੂੰ ਘਰ ਦਾ ਖਾਣਾ ਖਾਣਾ ਚਾਈਦੈ ਬਾਹਰ ਦਾ ਖਾਂਦੇ ਆਂ ਸਮੋਸੇ ਵਗੇਰਾ ਖਾਂਦੇ ਹੋ ਪਤਾ ਨਹੀਂ ਤੇਲ ਚ ਕਿੰਨੀ ਵਾਰੀ ਉਹ ਓਨੂੰ ਇੱਕ ਵਾਰੀ, ਚਾਰ ਵਾਰੀ, ਪੰਜ ਵਾਰੀ, ਛੇ ਵਾਰੀ ਉਹ ਤੇਲ ਤੇ ਉਹ ਉਹਹੀ ਤੇਲ ਤੇ ਬਣਾਉਂਦੇ ਰਹਿੰਦੇ ਐ ਉਹੀ ਤੇਲ ਫਿਰ ਸਰੀਰ ਨੂੰ ਖ਼ਰਾਬ ਕਰਦਾ ਜੀ ਅੰਦਰ ਆਪਣੇ ਸ਼ਰੀਰ ਨੂੰ ਜੰਮ ਜਾਂਦਾ ਹਾਰਟ ਫੇਲ ਕਿੰਨੇ ਹੁੰਦੇ ਅੱਜ ਕੱਲ੍ਹ ਤੁਸੀਂ ਵੇਖਿਆ ਹੁਣੇ ਛੋਟੇ ਛੋਟੇ ਬੱਚੇ ਬੱਚਿਂਆਂ ਦੇ ਹਾਰਟ ਫੇਲ ਹੋ ਜਾਂਦੇ ਆ ਜੇ। ਸਾਡੇ ਤਾਂ ਇੱਧਰ ਗੁਆਂਢ 'ਚ' ਹੇਗੀ ਐ ਇੱਕ ਕੁੜੀ ਏ ਜੀ ਸਾਡੇ ਗੁਆਂਢ 'ਚ' ਈ। ਹੁਣੇ ਹੁਣੇ ਉਹ ਮਤਲਬ ਓਂਨੂੰ ਹਾਟੇਕ ਹੋ ਗਿਆ ਜੇ ਓਂਦਾ ਹਾਟ ਫੇਲ ਹੋ ਗਿਆ। ਓਂਦੇ ਬਸ ਆਈ ਹੇਗੈ ਵੀ ਚਿਕਨਾਈ ਵਾਲੀ ਚੀਜ਼ਾਂ ਜ਼ਿਆਦਾ ਖਾਂਦੇ ਆ ਬੱਚੇ, ਤੇਲ ਵਾਲ ਓਂਦੇ ਕਾਰਨ ਹਾੱਟ ਫੇਲ ਹੋ ਜਾਂਦੈ ਜੀ। ਆਈ ਮਤਲਬ ਘੱਟ ਤੇਲ ਵਾਲੀ ਚੀਜ਼ਾਂ ਖਾਏ ਤਾਂ ਵਧੀਆ ਰਹਿੰਦੈ।
ਹਾਂ, ਪਰ ਕੀ ਐ ਅੱਜ ਕੱਲ ਬੱਚੇ ਬਸ ਤੇ ਓਈ ਐ ਫੇ ਹਾਂ ਖਾਣਾ ਪੀਣਾ ਢੰਗ ਦਾ ਕਰਦੇ ਨੀ ਤਲੀ਼ਆਂ ਚੀਜ਼ਾਂ ਜ਼ਿਆਦਾ ਖਾਂਦੇ ਐ। ਅਤੇ ਬਸ ਉਹੀ ਕਰਕੇ ਬੱਚਿਆਂ ਨੂੰ ਖਰਾਬ ਕਰਦੀ ਜਾਂਦੀ ਐ ਨਾ।
ਹਾਂਜੀ-ਹਾਂਜੀ, ਸਹੀ ਹੈ ਜੀ। ਅਸੀਂ ਮੈਂ ਤਾਂ ਸੋਚਦੀ ਆਂ ਵੀ ਬੱਚਿਆਂ ਨੂੰ ਜਿੰਨਾ ਹੋ ਸਕੇ ਇਹ ਚੀਜ਼ਾਂ ਤੋਂ ਬਾਹਰ ਰੱਖੇ। ਜੇ ਬ ਚ ਅੱਜ ਕੱਲ ਬੱਚੇ ਬਾਹਰ ਰਹਿੰਦੇ ਐ। ਸਕੂਲ ਪੜ੍ਹਨ ਜਾਈਏ ਤਾਂ ਉੱਥੇ ਕੰਟੀਨਾਂ ਵਰ ਵਰਗੀਆਂ ਹੁੰਦੀਐਂ ਕੰਟੀਨਾ ਹੁੰ ਦੇ ਉੱਥੇ ਮਤਲਬ ਸਮੋਸੇ ਵਗੈਰਾ ਤਿਆਰ ਹੁੰਦੇ ਐ ਬੱਚਿਆਂ ਨੂੰ ਵੇਖ ਕੇ ਓ ਜੀ ਓ ਚੀਜ਼ ਖਾਣ ਦਾ ਜੀਅ ਕਰਦੈ ਜੀ ਅੱਜ ਕੱਲ੍ਹ ਸਾਰਿਆਂ ਨੂੰ ਵੇ
ਹਾਂ ਫੇਰ ਉਹਨੇ ਐਵੇਂ ਸੋਚ ਲੈਂਦੀਆਂ ਨੇ ਵੀ ਬਾਹ ਹਾਂਜੀ। ਹਾਂ ਉਹ ਸੋਚ ਲੈਂਦੇ ਅਸੀਂ ਕੱਲੇ ਐ ਕੀ ਖਾਣਾ ਬਣਾਣਾ ਲੇ ਕੇ ਖਾ ਲੇਂਦੇ ਆ ਵਿਚਾਰੇ। ਜੇੜੇ ਬਾਹਰ ਪੜ੍ਹਦੇ ਆ ਕਰਦੇ ਨਾ, ਉਹ ਫੇਰ ਤਲੀਆਂ ਚੀਜ਼ਾਂ ਖਾ ਲੈਂਦੇ ਆਉਣ ਵਾਲ ਟਾਈਮ ਵਿੱਚ ਉਹ ਚੀਜ਼ਾਂ ਬਹੁਤ ਖਰਾਬ ਕਰਦੀਆਂ ਨਾ।
ਹਾਂਜੀ।
ਕਿਹੜੀ ਬਾਹਰ ਸੁਵਿਧਾ ਹੁੰਦੀ ਐ ਬੱਚਿਆਂ ਨੂੰ ਫਿਰ ਉਹ ਬਸ ਉਹੀ ਸੋਚਦੇ ਆ ਜ ਜਿੰਨਾ ਬੰਦੇ ਆ ਖਾ ਕੇ ਆਪਣੇ। ਭੁੱਖ ਮਿਟਾ ਲੇਂਦੇ ਐ ਜਿਹੜੀ ਮਿਲਦਾ ਉਹ ਹੀ ਖਾ ਲੇਂਦੇ ਆ ਵਿਚਾਰੇ।
ਹਾਂਜੀ। ਅਜ ਜੇ ਅੱਜ ਉਵੇਂ ਤਾਂ ਨਾ ਕਰਦੇ ਅੱਜ ਕੱਲ੍ਹ ਕੋਈ ਚੀਜ਼ ਏਜੀ ਨੀਂ ਹੇਗੀ ਵੀ ਆਪਾਂ ਘਰੇ ਤਿਆਰ ਨੀਂ ਕਰ ਸਕਦੇ, ਆ ਫੋਨ ਹੁੰਦੇ ਆ ਫ਼ੋਨ 'ਚ ਯੂਟਿਊਬ ਚੱਲਦੈ ਜੀ ਅ ਯੂਟਿਊਬ ਨਾਲ ਆਪਾਂ ਮਤਲਬ ਕੋਈ ਵੀ ਚੀਜ਼ ਕਰੇ ਬੇਠ ਕੇ, ਸਾਰੀ ਚੀਜ਼ ਬਣਾ ਸਕਦੇ ਆਂ ਜੇ ਅੱਜ ਕੱਲ੍ਹ। ਕੋਈ ਵੀ ਚੀਜ਼ ਏਜੀ ਨੀ ਹੇਗੀ ਵੀ ਆਪਾਂ ਨੀਂ ਬਣਾ ਸਕਦੇ। ਬਸ ਏਨੈ ਵੀ ਟਾਈਮ ਲੱਗਦਾ ਐ ਜੀ, ਟਾਈਮ ਅੱਜ ਕੱਲ੍ਹ ਟਾਈਮ ਹੈ ਨੀ। ਕਿਸੇ ਨੂੰ, ਓ ਸੋਚਦੇ ਆਂ ਇੱਕ ਚੀਜ਼ ਤਿਆਰ ਕਰਾਂਗੇ ਸਾਰੀ ਤਿਆੜੀ ਖ਼ਰਾਬ ਹੋ ਦਈਏ ਉਹ ਇਵੇਂ ਸੋਚਦੇ ਆ ਚਲੋ ਕੋਈ ਨੀਂ ਆਪਾਂ ਬਜਾਰ ਤੋਂ ਲੇ ਆਉਂਦੇ ਆਂ। ਟਾਈਮ ਕੱ ਲੱਗਦੈ, ਇੱਕ ਜਣੇ ਵਾਸਤੇ ਕੋਣ ਮਤਲਬ ਏਂਨਾ ਪਰੇਸ਼ਾਨ ਹੋਏਗਾ ਕੋਣ ਸਿਲੰਡਰ ਬਾਲੇ਼ਗਾ? ਸਿਲੰਡਰ ਵੀ ਤੁਹਾਨੂੰ ਪਤਾ ਅੱਜ ਕੱਲ੍ਹ ਕਿੰਨਾ ਮਹਿੰਗਾ ਹੈਗਾ ਜੀ।
ਹਾਂਜੀ ਹਾਂਜੀ ਤੁਹਾਡੀ ਗੱਲ ਸਹੀ ਹੈ।
ਇੱਕ ਸਿਲੰਡਰ ਹੋ ਗਿਆ ਫਿਰ ਸਿਲੰਡਰ ਵੀ ਇਨੀ ਗਰਮੀ ਹੈ ਗਰਮੀ ਨਾਲ ਵੀ ਅੱਜ ਕੱਲ੍ਹ ਐਵੇਂ ਸੋਚਦੇ ਅੱਜ ਤਾਂ ਖਾਣਾ ਕਰਦਾ ਨਹੀਂ ਬਣਾਵਾਂਗੇ ਅ ਜੇ ਬਾਹਰ ਲੈ ਕੇ ਕੇ ਆਾਂਗੇ ਇਹਵੇਂ ਸੋਚਦੇ ਅੱਜ ਕੱਲ ਸਾਰੇ ਵੀ ਕੋਈ ਗਰਮੀ ਚ ਮਤਲਬ ਬਣਾ ਬਣਾਉਣ ਲਈ ਤਿਆਰ ਦਿਲ ਹੀ ਨਹੀਂ ਕਰਦਾ ਖਾਣਾ ਗਰਮੀ ਇਨੀ ਹੋਈ ਪਈ ਉਹ ਇਵੇਂ ਲੱਗਦਾ ਵੀ ਬਾਹਰ ਜਾ ਕੇ ਕੇ ਖਾ ਲਈਏ ਗਰਮੀ 'ਚ ਕੌਣ ਮਤਲਬ ਔਖਾ ਹੋਵੇਗਾ ਅੱਜ ਕੱਲ੍ਹ ਕੋਈ ਵੀ ਔਖਾ ਨਹੀਂ ਹੁੰਦਾ ਗਰਮੀ 'ਚ।
ਹਾਂਜੀ ਪਰ ਇਹ ਤਾਂ ਨ ਸੋਝੇ ਇਹ ਨੀ ਸੋਚਦੇ ਵੀ ਇਹਨਾਂ ਚੀਜ਼ਾਂ ਤੋਂ ਕਿੰਨੀ ਬਿਮਾਰੀਆਂ ਲੱਗਦੀਆਂ ਹੈ ਨਾ ਤੇ ਆਪਾਂ ਆਪਾਂ ਦੇਖੋ ਘਰੇ ਚੀਜ਼ ਬਣਾਉਂਦੇ ਹ ਸਾਫ ਸਫਾਈ ਹੁੰਦੀ ਹੈ ਬਾਹਰ ਦੇਖੋ ਕੌਣ ਸਫ਼ਾਈ ਭਟਕਦੀਆਂ ਕੀੜੀਆਂ ਮੱਖੀਆਂ ਐਵੇਂ ਭਿੰਨ ਭਿਨਾਉਂਦੀਆਂ ਤੇਲ ਹੁੰਦਾ ਉਹਦੇ ਵਿੱਚ ਪਤਾ ਅੱਜ ਕੱਲ ਤਾਂ ਉਹਦਾ ਤੇਲ ਹੁੰਦਾ ਉਹਦੇ ਵਿੱਚ ਉਹਦੇ ਵਿੱਚ ਹੀ ਬਣਾਈ ਜਾਂਦੀ ਸਾਰੀਆਂ ਚੀਜ਼ਾਂ ਹਨਾ ਤੇ ਇੱਕ ਆਪਾਂ ਘਰੇ ਚੀਜ਼ ਬਣਾਉਂਦੇ ਆ ਉਹਦੇ ਕੋ ਸਾਫ਼ ਕਰਦੇ ਹੈ ਦੋਸ ਜਿਹੜੀ ਸਬਜ਼ੀਆਂ ਹੈ ਕੋਈ ਚੀਜ਼ ਓਹੀ ਆ ਉਹਨੂੰ ਕਿੰਨਾ ਸਾਫ਼ ਕਰਕੇ ਵੀ ਪਾਉਂਦੇ ਆ ਉੱਥੇ ਕੌਣ ਵੇਖਦਾ ਹੈ ਵੀ ਕੌਣ ਸਫਾਈ ਕਰਦਾ ਨਹੀਂ ਕਰਦਾ ਹਨਾ ਜਿਹੜੀ ਗਲੀ ਸੜੀਆਂ ਜਿੜੀਆਂ ਸਬਜ਼ੀਆਂ ਆਂਦੀਆਂ ਉਹਨਾਂ ਦੀ ਉਹ ਸਮੋਸੇ ਬਣਾਉਂਦੇ ਆ ਉਹਨਾਂ ਦੇ ਸੋਸ ਬਣਾਉਂਦੇ ਆ ਜਿਹੜੀ ਗਲੀ ਸਲੀ ਟਮਾਟਰ ਆਉਂਦੇ ਆ ਉਹਨਾਂ ਦੀ ਬਣਾਾਉਂਦੇ ਹੈ ਜਿਹਨਾਂ ਦੀ ਕੀੜਾ ਕੀੜੇ ਵੀ ਹੁੰਦੀ ਹੈ ਸਾਰਾ ਹਨਾ
ਹਾਂਜੀ ਹਾਂਜੀ ਸਹੀ ਗੱਲ ਹੈ ਜੀ
ਹਮ ਤੇ ਬਸ ਉਹੀ ਹੋ ਜਾਂਦਾ ਸਾਰਾ
ਅ ਤਾਂ ਹੈ ਬਸ ਵੀ ਪਤਾ ਨੀ ਕਿੰਨੇ ਦਿਨਾਂ ਦਾ ਉਹ ਤਿਆਰ ਕਰਕੇ ਰੱਖ ਕੇ ਫਰਿੱਜਾਂ 'ਚ ਰੱਖੇ ਰਹਿੰਦੇ ਹੈ ਫਰਿੱਜ ਤੋਂ ਤੁਹਾਨੂੰ ਪਤਾ ਹੈ ਕਿੰਨਾ ਉਹ ਵੇਕਟ
ਜਿਹੜੀ ਸ਼ਾਮ ਨੂੰ ਦੇਖੋ ਚੀਜ਼ ਬਚ ਜਾਂਦੀ ਹੈ ਨਾ ਜਿਵੇਂ ਸਮੋਸੇ ਹੋ ਗਏ ਕੋਈ ਬਰਗਰ ਹੋ ਫਿਰ ਉਹਨੂੰ ਸ਼ਾਮ ਨੂੰ ਰੱਖ ਲੈਂਦੇ ਹੈ ਸਵੇਰੇ ਫੇਿਰ ਉਹੀ ਚੀਜ਼ਾਂ ਉਹਨਾਂ ਨੇ ਤੇਲਾਂ ਤਲਕ ਤਲਕੇ ਦੇ ਦੇਣੀ ਹੁੰਦੀ ਹੈ ਗਰਮ ਕਰਕੇ ਦੇ ਦੇਣੀ ਹੁੰਦੀ ਹੈ ਹਨਾ ਤੇ ਫਿਰ ਬੱਚਿਆਂ ਨੂੰ ਤਾਂ ਖ਼ਰਾਬ ਵੀ ਕਰਨੀ ਹੈ ਬੱਚਿਆਂ ਨੂੰ ਤਾਂ ਬਿਮਾਰੀਆਂ ਵੀ ਲੱਗਣੀਆਂ
ਸਹੀ ਗੱਲ ਜੀ ਆਈਏ ਅੱਜ ਕੱਲ ਨਾ ਵੀ ਇੱਕ ਘਰ ਦਾ ਹੀ ਜੇ ਘਿਓ ਹੋਵੇ ਦੁੱਧ ਹੋਵੇ ਅੱਜ ਕੱਲ ਮੱਝਾਂ ਕੋਈ ਰੱਖਦਾ ਨਹੀਂ ਸਾਰੇ ਬਾਹਰ ਦਾ ਲੇਕ ਆਉਂਦੇ ਹੈ ਜੇ ਪਹਿਲਾਂ ਦੇ ਲੋਕੀ ਕਿੰਨੇ ਆਉਂਦੇ ਜੀ ਪਹਿਲਾਂ ਦੇ ਸਾਰੇ ਲੋਕਾਂ ਦੇ ਸਾਰਿਆਂ ਦੇ ਘਰੇ ਮੱਝਾਂ ਹੁੰਂਦੀਆਂ ਸੀ ਗਾਵਾਂ ਹੁੰਦੀਆਂ ਸੀ ਸਾਰੇ ਪਸ਼ੂ ਰੱਖਦੇ ਸੀ ਜੀ ਹੁਣ ਕੋਈ ਨਹੀਂ ਰੱਖਦਾ ਪਸੂ ਸਾਰਾ ਬਾਹਰ ਦਾ ਲੈ ਕੇ ਖਾਣਾ ਦੁੱਧ ਘਿਓ ਸਾਰਾ ਬਾਹਰ ਦਾ ਖਾਂਦੇ ਆ ਆਹ ਘਿਉ ਅਸਲੀ ਥੋੜੀ ਘਿਉ ਹੁੰਦਾ ਹੈ ਉਹ ਉਹਦੇ ਚ ਪਤਾ ਨੀ ਕਿੰਨੀ ਮਿਲਾਵਟ ਕੀਤੀ ਹੁੰਦੀ ਹੈ ਉਹੀ ਜੇ ਆਪਾਂ ਆਈ ਘਿਓ ਪਹਿਲਾਂ ਘਰਾਂ ਦਾ ਹੁੰਦਾ ਸੀ ਲੋਕੀ ਘਰੇ
ਅਸੀਂ ਤਾਂ ਕਰਦਾ ਹੀ ਖਾਂਦੇ ਹਾਂ ਜੀ ਅਸੀਂ ਪਸੂ ਤਾਂ ਨਹੀਂ ਅਸੀਂ ਘਰੇ ਦੁੱਧ ਜਿਆਦਾ ਲੈਕੇ ਆ ਜਾਂਦੇ ਹ ਜੀ ਫਿਰ ਅਸੀਂ ਹਾਂ ਘਰੇ ਹੀ ਬਣਾ ਲੈਂਦੇ ਆ ਲੱਸੀ ਦੁੱਧ ਘਿਓ ਅਸੀਂ ਮਤਲਬ ਲੈਂਦੇ ਜੀ ਕਿ ਉਹ ਮੁੱਲ ਨਹੀਂ ਦਿੰਦੇ ਦੁੱਧ ਤਾਂ ਮੁੱਲ ਹੀ ਆਊਗਾ ਤੇ ਜਿਹੜਾ ਚਾਹੀਦਾ ਨਾ ਦੁਧ ਮਿਲ ਜਾਂਦਾ ਹੈ ਵਧੀਆ ਮਿਲਦਾ ਸਹੀ ਤਰਾਂ ਮਿਲਾਓ ਹੁੰਦੀ ਹੈ ਹਾਂ
ਹਾਂਜੀ ਸਹੀ ਗੱਲ ਹੈ ਜੀ ਪਰ ਉਹ ਕਈ, ਕਈ ਨਹੀਂ ਕਈਆਂ ਦੇ ਘਰ ਨਹੀ ਹੁੰਦਾ ਜੀ ਘਿਉ ਉਹ ਫੇਰ ਮਤਲਬ ਬਾਹਰ ਲੈ ਕੇ ਆਉ ਬਾਹਰ ਦਾ ਲੈ ਕੇ ਆਉਂਦੇ ਆ ਬਾਹਰ 'ਚ ਪਤਾ ਨਹੀਂ ਕੀ-ਕੀ ਮਿਲਾ ਕੇ ਉਹਨੂੰ ਤਿਆਰ ਕਰਦੇ ਹੈ। ਉਹੀ ਆਪਣੇ ਦਿਲ ਨੂੰ ਮਤਲਬ ਨਾੜਾਂ 'ਚ ਉਹੀ ਬਲੋ ਬਲੋਕਜ ਹੋ ਜਾਂਦੀ ਹੈ ਅ ਆਹ ਕੀ ਕਾਰਨ ਤਾਂ ਨਾੜਾ ਬਲੋਕ ਹੋ ਜਾਂਦੀ ਹੈ ਜੀ। ਆ, ਅੱਜ- ਕੱਲ੍ਹ ਛੋਟੇ-ਛੋਟੇ ਜਵਾ ਲੋਕਾਂ ਨੂੰ ਅ ਹਾਰਟ ਫੇਲ ਹੋ ਗਿਆ, ਇਹਦੇ ਕਾਰਨ ਤਾਂ ਹੁੰਦਾ ਪਹਿਲਾਂ ਦੇ ਲੋਕ ਕਿ ਦੋ-ਦੋ ਕਿੱਲੋ ਘਰੇ, ਇੱਕ-ਇੱਕ ਬੰਦਾ ਡੇਲੀ ਦਾ ਘਿਓ ਖਾਂਦਾ ਸੀ। ਹੁਣ ਨਹੀਂ ਖਾ ਸਕਦਾ ਅੱਜ ਕੱਲ ਕੋਈ, ਹਾਂ। ਉਹਨਾਂ ਨੂੰ ਬਿਮਾਰੀਆਂ ਦੁੱਧ ਇੱਕ ਇੱਕ ਦਿਨ 'ਚ ਕਿੱਲੋ ਇੱਕ ਬੰਦਾ ਕਿੱਲੋ ਦੁੱਧ ਪੀ ਜਾਂਦਾ ਸੀ ਹੁਣੇ, ਹੈ ਹੀ ਨਹੀਂ ਪਹਿਲੀ ਗੱਲ ਤਾਂ ਹੈ ਨੀ ਦੁੱਧ ਕਿਸੇ ਦੇ, ਉਹ ਮੋਲ ਦਾ ਲੈ ਕੇ ਕੀ, ਕੀ ਖਾਵੇ, ਕਰਦਾ ਪਹਿਲਾਂ ਘਰੇ ਹੁੰਦਾ ਸੀ ਸਾਰਾ, ਮੱਝਾਂ ਹੁੰਦੀਆਂ ਸੀ ਉਹ ਮਤਲਬ ਉਹਨਾਂ ਦੇ ਦੁੱਧ ਘਿਓ ਸਾਰਾ ਕੁਛ ਹੁੰਦਾ ਸੀ ਉਹ ਗਿਣਤੀ ਨਹੀਂ ਕਰਦੇ ਸੀ ਕਿਸੇ ਚੀਜ ਦੀ, ਹੁਣ ਤਾਂ ਮਿਣ- ਮਿਣ ਕੇ ਦੁੱਧ ਲਿਆਉਂਦੇ ਆ, ਕੌਣ ਇੰਨੇ ਮਹਿੰਗਾਈ 'ਚ ਕੋਣ ਲੈ ਕੇ ਆਵੇ ਦੁੱਧ
ਹਾਂਜੀ -ਹਾਂਜੀ, ਤੁਹਾਡੀ ਗੱਲ ਸਹੀ ਹੈ ਜੀ
ਹਾਂਜੀ, ਆ
ਹਾਂਜੀ, ਹੋਰ ਚੰਗਾ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ। ਹਾਂਜੀ-ਹਾਂਜੀ।